ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੀ।
ਠੀਕ ਐ ਜੀ।
ਹੋਰ ਕੀ ਕਰੀ ਜਾਂਣੇ ਤੁਸੀਂ? ਸਭ ਠੀਕ ਐ, ਅੱਜ ਦਾ ਆਪਣਾ ਵਿਸ਼ਾ ਹੈਗਾ ਪਰਿਵਾਰ ਤੇ
ਠੀਕ ਐ।
ਹਾਂਜੀ ਅਜੀ ਤੁਸੀਂ ਆਪਣੇ ਪਰਿਵਾਰ ਬਾਰੇ ਕੁਛ ਦੱਸੋਗੇ।
ਹਾਂਜੀ ਅਹ ਮੇਰੇ ਪਾਪਾ ਹੁਣੀ ਪੰਜ ਭਰਾ ਐ।
ਹਾਂਜੀ।
ਠੀਕ ਹੈ ਤੇ ਦੋ ਭੂਆ ਹਾਡੀਆਂ
ਹਾਂਜੀ
ਠੀਕ ਐ ਤੇ ਇੱਕ ਪਾਪਾ ਜਲੰਧਰ ਰਹਿੰਦੇ ਆ, ਤੇ ਤਿੰਨ ਇੱਥੇ ਰਹਿੰਦੇ ਆ। ਇੱਕ ਬਾਰ ਏ ਯੂਕੇ, ਤੇ ਭੂਆ ਜਲੰਧਰ ਰਹਿੰਦੀ ਆ ਭੂਆ ਦੋਵੇਂ।
ਅੱਛਾ ਜੀ ਅੱਛਾ ਜੀ, ਠੀਕ ਐ ਠੀਕ ਐ। ਸਾਡੇ ਪਰਵਾਾਰ 'ਚ ਅਸੀਂ ਜੁਆਇੰਟ ਫੈਮਿਲੀ ਆ।
ਹਾਂਜੀ
ਹਾਂਜੀ ਦੋ ਇਹਨਾਂ ਦੀਆਂ ਦੀਦੀਆਂ ਵਾ, ਤੇ ਵੱਡੇ ਭਾਜੀ ਦੀਆਂ ਬੇਟੀਆਂ ਦੋ ਬੇਟੀਆਂ ਵਾ ਇੱਕ ਬੇਟਾ ਵਾ, ਇੱਕ ਕਹਿੰਦਾ ਦੀ ਬਟ ਵੱਡੀ ਮੰਮਾ, ਤਾਈ ਜੀ ਤੇ ਚਾਰ ਜੀ ਅਸੀਂ ਆ। ਹਾਂਜੀ ਇਹ ਦੋ ਭਰਾ ਵਾ ਤੇ ਅੰਕ ਅੰਕਲ ਤੇ ਮੈਂ ਅਸੀਂ ਚਾਰ ਜਣੇ ਅਸੀਂ ਆ। ਫੇਰ ਅਸੀਂ ਬੜੇ ਸੋਹਣੇ ਸਾਰੇ ਰਲ-ਮਿਲ ਕੇ ਰ ਰਹਿੰਨੇ ਆ। ਜਿਹੜੀਆਂ ਦ ਦੀ ਦੀਦੀਆਂ ਵਾ ਉਹ ਬਾਹਰ ਆ ਇੱਕ ਅਮਰੀਕਾ ਵਾ ਤੇ ਇੱਕ ਕ ਕਨੇਡਾ ਹੈਗੇ।
ਹਾਂਜੀ-ਹਾਂਜੀ।
ਹਾਂਜੀ ਇੱਕ ਭਾਜੀ ਵੀ ਅਮਰੀਕਾ ਵਾ। ਤੇ ਇੱਕ ਬੇ ਇੱਕ ਬੇਟਾ ਗੜਗਾਉ ਆ, ਉਥੇ ਜੋਬ ਕਰਦਾ ਇੱਕ ਬੇਟਾ ਇੱਥੇ ਹੋਟਲ ਮ ਮਿਲਣ ਦਾ ਉਸਨੇ ਕੋਰਸ ਕੀਤਾ ਇੱਥੇ ਜੋਬ ਕਰਦਾ ਹੈਗਾ।
ਹਾਂਜੀ।
ਹਾਂਜੀ-ਹਾਂਜੀ ਉਹ ਸਾਰਾ ਹੀ ਇਦਾਂ ਰਲ-ਮਿਲ ਪਰਿਵਾਰ ਰਹਿੰਦਾ ਬ ਬੜੀ ਵਧੀਆ ਨਾਲ, ਸਾਰਾ ਇੱਕ-ਦੂਜੇ ਦੀ ਗੱਲ ਮੰਨਦੇ ਆ ਸਭ ਕੁਛ ਕਰਦੇ ਆ।
ਹਾਂਜੀ।
ਹਾਂਜੀ-ਹਾਂਜੀ ਰਲ-ਮਿਲ ਕੇ ਜਿੱਦਾਂ ਹੁਣ ਰੱਖੜੀ ਹੋਵੇ ਫਿਰ ਅਸੀਂ ਸਾਰੇ ਭੈਣ-ਭਰਾ ਅ ਕੱਠੇ ਹੋ ਜਾਂਦੇ ਆ, ਇਹਨਾਂ ਦੀ ਭੂਆ ਵੀ ਹਾਂਜੀ ਹਾਂਜੀ ਇਹਨਾਂ ਦੀ ਭੂਆ ਵੀ ਆ ਜਾਂਦੀ ਆ ਫ਼ਿਰ ਰਲ ਕੇ ਸਾਰੇ ਜਾਣੇ ਫੋਟੋ ਖਿੱਚਦੇ ਆ ਰੱਖ- ਰੱਖੜੀ ਬੰਨਦੇ, ਬੜਾ ਮਜ਼ਾ ਕਰਦੇ ਆ। ਹਾਂਜੀ-ਹਾਂਜੀ ਖਾਣਾ ਬੰਨ-ਸਵੰਨੇ ਬਣਾਏ ਹੁੰਦੇ ਆ ਉਹ ਖਾਂਦੇ ਆ ਸਾਰੇ।
ਠੀਕ ਐ।
ਹਾਂਜੀ-ਹਾਂਜੀ, ਹੋਰ ਤੁਹਾਡੇ ਕੀ ਪਰਿਵਾਰ 'ਚ ਹੁੰਦਾ?
ਸਾਡੇ ਮਤਲਬ ਕਿ ਆਪਾਂ ਚਾਰ ਦੋ ਭਰਾ ਹੈ ਇੱਕ ਭਰਾ ਬਾਹਰ ਐ। ਤੇ ਮੈਂ ਇੱਥੇ ਆ ਮੰਮਾ ਕੋਲ, ਤੇ ਪਾਪਾ ਹੈ ਨੀ। ਤੇ ਮ, ਮੰਮਾ ਹਾਊਸ ਵਾਈਫ ਐ, ਤੇ ਬਾਕੀ ਅ ਤਾਏ ਹੋਣੀ ਮਤਲਬ, ਵੱਡੇ ਪਾਪਾ ਹੋਣੀ ਉਹ ਹੈਗੇ ਚਾਰ ਜਾਣੇ। ਉਹਨਾਂ ਦੀ ਇੱਕ, ਉਹਨਾਂ ਦਾ ਇੱਕ ਬੇਟਾ ਏ।
ਅੱਛਾ ਜੀ, ਅੱਛਾ ਅੱਛਾ ਅੱਛਾ।
ਇੱਕ ਕੁੜੀ ਐ ਤੇ ਇੱਕ ਉਹਨਾਂ ਦਾ ਉਹ ਰਹਿੰਦਾ ਦੋਤਾ ਨਾਲ। ਉਹ ਕਨੇਡਾ ਤੋਂ ਆਏ ਨਾ, ਤੇ ਬਾਕੀ, ਜਿਹੜੇ ਉਸ ਤੋਂ ਛੋਟੇ ਐ, ਉਹ ਪੰਜ ਜਾਣੇ।
ਅੱਛਾ ਜੀ।
ਓਨਾਂ ਦੀਆਂ ਦੋ ਬੇਟੀਆਂ ਏ ਇੱਕ ਬੇਟਾ ਤੇ ਪਾਪਾ ਤੇ ਮੰਮਾ
ਅੱਛਾ ਜੀ ਅੱਛਾ
ਤੇ ਇੱਕ ਜਣੇ ਆਏਆ ਦੋ ਜਣੇ ਏਥੇ ਰੈਂਦੇ ਐ। ਇੱਕ ਉਨਾਂ ਦਾ ਮੁੰਡਾ ਪੁਰਤਕਾਲ ਐ ਤੇ ਇੱਕ ਕੁੜੀ ਐ ਕਨੇਡਾ
ਅੱਛਾ ਜੀ, ਅੱਛਾ ਜੀ ਓ ਪੁਰ ਪੁਰਤਕਾਲ ਪੱਕਾ ਐ ਜੀ?
ਹਾਂਜੀ, ਹਾਂਜੀ।
ਚਲੋ ਵਧੀਆ, ਵਧੀਆ ਸ ਤੇ ਜ ਜੇੜੇ ਤਾਡੇ ਪੁਰਤਕਾਲ ਓ ਪੱਕੇ ਹੈ ਕਿ ਓ ਹਜੇ ਓਦਾਂ ਈ ਆ
ਨਈ ਇੱਕ ਨੂੰ ਕਾਰਡ ਮਿਲ ਗਿਆ, ਇੱਕ ਨੂੰ ਨਈ ਮਿਲਿਆ ਹਲੇ
ਅੱਛਾ ਜੀ, ਅੱਛਾ ਜੀ ਤੇ ਜਿੜਾ ਜਿੜਾ ਇੰਗਲੈਂਡ ਓ ਕਿੱਦਾਂ
ਇੰਗਲੈਂਡ ਨੀ ਕਨੇਡਾ।
ਕਨੇਡਾ, ਅੱਛਾ ਜੀ।
ਹਾਂ, ਨਈ ਓਨੂੰ ਮਲਬ ਕਿ ਓਦੀ ਓ ਹੋ ਗਈ ਐ ਡਿਗਰੀ ਹੋ ਗਈ ਐ
ਅੱਛਾ ਜ।
ਤੇ ਓਨੇ ਪੀ ਆਰ, ਓਨੇ ਓ ਕੀਤੀ ਐ ਆਪਣੀ
ਪੀ ਅਰ ਅਪਲਾਈ ਕੀਤੀ ਹੋਈ ਆ ਅੱਛਾ ਜੀ। ਚਲੋ ਵਧੀਆ, ਵਧੀਆ ਸਾਰੇ ਰਲ ਮਿਲ ਕੇ ਰੈਨੇ ਆ
ਹਾਂਜੀ।
ਅੱਛਾ, ਅੱਛਾ ਚਲੋ ਬਹੁਤ ਵਧੀਆ ਗਾ ਵਾ ਜੇ ਰਲ ਮਿਲ ਕੇ ਰਓਗੇ ਤੇ ਬੜਾ ਵਧੀਆ ਹੈਗਾ ਵੈ
ਹਾਂਜੀ।
ਹਾਂ। ਚਲੋ ਵਧੀਆ, ਵਧੀਆ ਜਿੱਦਾਂ ਹੁਣ ਅਸੀਂ ਵੀ ਆ ਸਾਰੇ ਜਾਣੇ ਰਲ ਮਿਲ ਕੇ ਐ ਰ ਦੇਨੇ ਆ ਜਿਦੋ ਕੋਈ ਅ ਤਿਉਹਾਰ ਵੀ ਹੁੰਦਾ ਫੇਰ ਵੀ ਸਾਰੇ ਜਾਣੇ ਅਹੀਂ ਕੱਠੇ ਮਨਾਉਂਨੇ ਪਰਿਵਾਰ ਸਮੇਂਤ ਸਾਰੇ ਮਨਾਉਂਨੇ ਆਂ ਵਧੀਆ ਲੱਗਦਾ ਵੈ ਹਾਂਜੀ ਜਿੱਦਾਂ ਕੋਈ ਵੀ ਆਪਣੇ ਘਰ ਪ੍ਰੋਗਰਾਮ ਕਿਸੇ ਦਾ ਜਨਮ ਦਿਨ ਐ ਜਾਂ ਕੁੱਛ ਐ ਬੜੇ ਫਿਰ ਵੀ ਬਧੀਆ ਢੰਗ ਨਾਲ ਮਨਾਉਂਨੇ ਆ ਸਾਰੇ ਘਰ ਦੀ ਫੈਮਲੀ ਪਰਿਵਾਰ ਆ ਸਾਰਾ ਹਾਂਜੀ ਤੁਸੀਂ ਏਦਾਂ ਕਰਦੇ?
ਹਾਂਜੀ ਪੈਲਾਂ ਸਾਰੀ ਉਣੀ ਸਾਰੇ ਬਹਿ ਕੇ ਸਲਾਹ ਕਰਦੇ ਫੇਰ ਕਰਦੇ ਜੋ ਵੀ ਕਰਦੇ।
ਹਾਂਜੀ, ਹਾਂਜੀ ਠੀ ਗਈ ਏ ਤੁਸੀਂ ਵੀ ਜਨਮਦਿਨ ਕਿੱਦਾਂ ਮਨਾਉਂਨੇ ਘਰੇ ਪਰਿਵਾਰ ਦੇ ਨਾਲ ਕੇ ਬਾਅਰ ਜਾ ਕੇ ਮਨਾਉਂਨੇ ਓ?
ਨਈ ਜਦ ਤੱਕ ਪਰਿਵਾਰ ਨਾ ਮਨਾਈ ਦਾ ਹਾਂਜੀ, ਇੱਕ ਆਰੀ ਆਪਾਂ ਬਰਡੇ ਬਣਾ ਇੱਕ ਆਰੀ ਬਰਡੇ ਬਣਾਇਆ ਸੀ ਆਪਾਂ। ਤਦੋਂ ਭੂਆ ਹੁਣੀ ਵੀ ਆਏ ਸੀਗੇ ਤੇ ਸਾਰੇ ਆਏ ਸੀ ਪਾਪਾ ਹੁਣੀ ਸਾਰੇ ਆਣੀ ਇੱਥੇ ਗਏ ਤੇਦੋਂ ਬਾਹਰਲੇ ਵੀ ਸਾਰੇ ਇੱਥੇ ਸੀ ਤੇ ਸਭ ਤੋਂ ਪੈਲਾਂ ਆਪਾਂ ਸਾਰਿਆਂ ਨੇ ਸਵੇਰੇ, ਸਵੇਰੇ ਪੈਲਾਂ ਆਲੂ ਆਲੇ ਪਰੋਂਠੇ ਖਾਧੇ
ਅੱਛਾ ਜੀ।
ਤੇ ਫਿਰ ਉਸ ਤੋਂ ਬਾਅਦ ਦੁਪਹਿਰ ਨੂੰ ਕੜੀ ਚੋਲ, ਕੜੀ ਚੋਲ ਬਣਾਏ ਸੀ ਨਾਲ ਜਿਨੇ ਜਨੇ ਫੁਲਕੇ ਲੈਣੇ ਓ ਲਈ ਜਾਣਡੇ ਫਿਰ ਸ਼ਾਮ ਨੂੰ ਥੋੜ੍ਹੀ ਦੇਰ ਬਾਅਦ ਚਾਰ ਕੋਈ ਕੇਕ ਕੱਟਿਆ
ਅੱਛਾ ਜੀ।
ਤੇ ਫਿਰ ਉਸ ਤੋਂ ਬਾਅਦ ਤੇ ਰਾਤ ਦੀ ਰੋਟੀ ਖਾ ਕੇ ਫਿਰ ਮੁੰਡੇ ਆਪਾਂ ਮਲਬ ਕਿ ਭੂਆ ਹੁਣ ਕੈਂਦੇ ਜਾਂ ਤੇ ਮੁੰਡੇ ਮੁੰਡੇ ਘੁੰਮ ਆਓ ਫੇਰ ਆਪਾਂ ਗਏ ਸੀ। ਘੁੰਮਣ ਐਂਗਿਲ ਪਾਰਕ
ਅੱਛਾੱ, ਅੱਛਾ ਜੀ ਵਧੀਆ ਗੱਲ ਬੜੀ ਵੀਆ ਵਧੀਆ ਗੱਲ, ਜਿੱਦਾਂ ਹੁਣ ਸਾਡਾ ਵੀ ਜਨਮ ਦਿਨ ਹੁੰਦਾ, ਅਸੀਂ ਫਿਰ ਘਰੇ ਹੀ ਸਾਰਾ ਕੁਛ ਮੰਗਵਾ ਲੈਂਨੇ ਆਂ, ਘਰੇ ਹੀ ਕੇਕ ਕੱਟਦੇ ਨੇ, ਜੇ ਭੂਆ ਵੀ ਆ ਜਾਂਦੀ ਐ - ਔ ਖਾਣਾ ਵੀ ਜੇ ਘਰ ਬਣਾਉਣਾ ਔ ਬਣਾ ਲਈਦਾ। ਨਹੀਂ ਤੇ ਬਾਹਰੋਂ ਆਰਡਰ ਕਰ ਲਈਦਾ ਹੈਗਾ ਵਾ
ਹਾਂਜੀ, ਨਹੀਂ ਆਪਾਂ ਘ ਆਪਾਂ ਘਰੇ ਹੀ ਬਣਾਇਆ ਸੀ
ਅੱਛਾ ਜੀ, ਅੱਛਾ ਜੀ ਅਸੀਂ ਵੀ ਜਿਆ ਤਾਂ ਘਰੇ ਈ ਬਣਾਉਦੇ ਹਾਂ, ਚੱਲ ਕਿਸ ਟਾਈਮ ਬੱਚਿਆਂ ਨੇ ਬਾਹਰੋਂ ਕੋਈ ਜੇ ਸਨੈਕਸ ਖਾਣੇ ਉਹ ਮੰਗਵਾ ਵੀ ਲੈਂਦੇ ਆ ਏਦਾਂ ਨਹੀਂ ਹੈਗਾ ਵੀ ਨਹੀਂ ਮੰਗਵਾਉਂਦੇ ਹਾਂਜੀ, ਹਾਂਜੀ, ਫੇਰ ਸਾਰੇ ਜਾਣੇ ਬਾਹਰੋਂ ਮੰਗਵਾ ਲੈਂਦੇ ਤੇ ਉਹ ਖਾ ਲੈਂਦੇ ਹੈਗੇ ਆ ਹਾਂਜੀ ਤੇ ਹੋਰ ਜਿੱਦਾਂ ਹੁਣ ਪਰਿਵਾਰ ਪਰਿਵਾਰ ਵਿੱਚ ਅਸੀਂ ਆਪਸ ਵਿੱਚ ਵੀ ਬੜੇ ਰਹਿੰਦੇ ਹਾਂ ਰਲ ਮਿਲ ਕੇ ਇੱਦਾਂ ਦੀ ਕੋਈ ਗੱਲਬਾਤ ਨੀ ਹੈਗੀ ਬੱਚੇ ਵੀ ਆਪਸ ਵਿੱਚ ਘੁਲ ਮਿਲ ਕੇ ਰਹਿੰਦੇ ਹੈਗੇ ਹੈ
ਠੀਕ ਹੈ।
ਜਾਂ ਹੁਣ ਦੀਦੀਆਂ ਵੀ ਉਹਨਾਂ ਦਾ ਵੀ ਬਹੁਤ ਕਰਦੇ ਆ ਆਈਆਂ ਦਾ ਹੁਣ ਇੱਕ ਦੀਦੀ ਦੀ ਸ਼ਾਦੀ ਹੋ ਗਈ ਸੀ ਉਸਕਾ ਬੇਟਾ ਆ ਵ
ਅੱਛਾ, ਅੱਛਾ।
ਅੱਛਾ ਹਾਂਜੀ, ਹਾਂਜੀ ਉਹ ਉਹ ਹੁਣ ਸਾਰੇ ਜਾਣੇ ਉਹ ਬੇਟੇ ਨਾਲ ਬਹੁਤ ਪਿਆਰ ਕਰਦੇ ਆ, ਜਾਂ ਸਾਡੇ ਪਰਿਵਾਰ ਚ ਪਹਿਲਾਂ ਹਾਂਜੀ ਉਹ ਸਭ ਤੋਂ ਵੱਡੇ ਆ ਛੋਟੇ ਹਜੇ ਮੈਰਿਜ ਨਹੀ ਹੋਈ ਛੋਟੇ ਦੀ
ਠੀਕ ਜੀ
ਹਾਂਜੀ ਹਾਂਜੀ ਤੁਹਾਡੇ ਕਿਸੇ ਹੋਈ ਪਰਿਵਾਰ ਵਿੱਚ
ਹਾਂਜੀ ਸਾਡੇ ਭਾਜੀ ਦੇ ਹੋਈ ਹੈ
ਅੱਛਾ ਜੀ
ਤੇ ਸੱਤ ਭੈਣਾਂ ਦੀ ਹੋ ਗਈ ਐ, ਤਿੰਨਾਂ ਦੀ ਐ
ਅੱਛਾ ਜੀ ਅੱਛਾ ਜੀ ਉਹਨਾਂ ਦੇ ਵੀ ਅੱਗੇ ਬੱਚੇ ਹੋਣੇ ਐ
ਹਾਂਜੀ ਤਿੰਨਾਂ ਭੈਣਾਂ ਦੇ ਹੈਗੇ ਐ
ਅੱਛਾ ਜੀ ਕਿਆ ਕੁੜੀ ਮੁੰਡਾ
ਇਹ ਦੋਵਾਂ ਦੇ ਮੁੰਡਾ, ਇੱਕ ਦੇ ਕੁੜੀ ਹੈ
ਅੱਛਾ ਜੀ ਚਲੋ ਵਧੀਆ ਵਧੀਆ ਵੇ, ਕੋਈ ਨੀ, ਤੇ ਫਿਰ ਤੁਹਾਡੇ ਏ ਘਰ ਵਿੱਚ ਵਿੱਚ ਜਦੋ ਕੋਈ ਮਨਾਉਂਦੇ ਜਨਮਦਿਨ ਮਨਾਉਂਦੇ ਜਾਂ ਕੁੱਛ ਵੀ ਕਰਦੇ ਤਿਉਹਾਰ ਮਨਾਉਂਦੇ ਫੇਰ ਸਾਰੇ ਰਲ ਰੁਲ ਕੇ ਮਨਾਉਂਦੇ ਹੋਣੇ ਆ, ਹੈਨਾ ਇਕੱਠੇ ਹੀ
ਹਾਂਜੀ ਹਾਂਜੀ ਆਪਾਂ ਵਿੱਚੋਂ ਆਪਾਂ ਵਿੱਚੋਂ ਆਉਣ ਜਾਣ ਵਾਸਤੇ ਬੂਹੇ ਰੱਖੇ ਮਤਲਬ ਕਿ ਇੱਧਰ ਉੱਧਰ ਜਾ ਸਕਦੇ ਕਿਹੜੇ ਘਰ ਵੀ
ਠੀਕ ਹੈ ਠੀਕ ਹੈ ਵਧੀਆ ਵਧੀਆ, ਅੱਛਾ
ਬੀ ਅਦਰੋ ਆ ਜਾਓ ਸਿੱਧੇ ਈ
ਠੀਕ ਹੈ ਠੀਕ ਹੈ ਠੀਕ ਹੈ ਜਿੱਦਾਂ ਹੁਣ ਆਏ ਸੀ ਤੇ
ਸਾਡੇ ਘਰ ਗੱਭੇ ਆਉਂਦਾ ਨਾ, ਇੱਕ ਇੱਧਰ ਦੇ ਪਾਸੇ ਘਰ ਐ ਇੱਧਰਲੇ ਪਾਸੇ ਘਰ, ਸਾਡਾ ਘਰ ਗੱਬੇ ਆਉਂਦਾ
ਅੱਛਾ ਜੀ ਚੰਗਾ ਚਲੋ ਵਧੀਆ ਵਧੀਆ ਜਿੱਦਾਂ ਹੁਣ ਸਾਡੇ ਤੇ ਇਕੱਠੇ ਅੱਛਾ ਇਕ ਫੈਮਿਲੀ ਹੈ ਨਾ, ਵੀ ਹਜੇ ਰੋਟੀ ਪਾਣੀ ਵੀ ਇਕੱਠੇ ਸਾਰੇ ਇਕੱਠੇ ਹੀ ਰਹਿੰਦੇ ਇੱਕੋ ਜਗ੍ਹਾ
ਅੱਛਾ
ਹਾਂਜੀ ਹਾਂਜੀ ਇੱਕੋ ਹੀ ਘਰ ਹੈ, ਤੇ ਉਹਦੇ ਵਿੱਚ ਹੀ ਸਾਰੇ ਜਾਣੇ ਅਸੀ ਰਹਿੰਨੇ ਆ
ਨਹੀਂ ਜੇ, ਉਹ ਜਿੰਨੇ ਆਪਾਂ। ਇਕੱਠੇ ਮਤਲਬ ਜਿੱਦਾਂ ਆਪਾਂ, ਕਈ ਵਾਰੀ ਚਾਹ ਚੂ ਵੀ ਇਕੱਠੀ ਪਿਲੀ ਦੀ ਹੈ, ਫਿਰ ਰੋਟੀ ਵੀ ਕਈ ਵਾਰੀ। ਖਾਲੀ ਦੀ ਇੱਧਰ ਉਧਰ ਜਾ ਕੇ।
ਠੀਕ ਹੈ ਠੀਕ ਹੈ। ਚੱਲੂ ਵਧੀਆ ਵਧੀਆ ਸਾਰਾ।
ਉਹ ਕਹਿੰਦੇ ਆਜੀਆ ਕਰੋ ਜਦੋ ਖਾਣੀ ਹੁੰਦੀ।
ਠੀਕ ਹੈ, ਠੀਕ ਹੈ। ਚਲੋ ਵਧੀਆ, ਵਧੀਆ! ਇੱਦਾਂ ਰਲ ਕੇ ਹੀ ਰਹਿਣਾ ਚਾਹੀਦਾ ਹੈ। ਡਰ ਹੈ, ਚੰਗੀ ਗੱਲ ਹੈ ਰਲ ਕੇ ਰਹੋਗੇ। ਹਾਂਜੀ, ਹਾਂਜੀ ਜਿੱਦਾਂ ਹੁਣ ਸਾਡੇ ਵੀ ਸਾਰੇ ਮੇਂਬਰ। ਬੜੇ ਖੁਸ਼ ਹੁੰਦੇ ਆ, ਜਦੋਂ ਰਲ ਕੇ ਬਹਿੰਦੇ ਆ ਫਿਰ ਇੱਕ ਦੂਜੇ ਨੂੰ ਮਖੌਲ ਕਰਦੇ ਨੇ। ਮਿਲਕੇ ਬੜਾ ਹਾਸਾ ਹੂਸਾ ਪਾਉਂਦੇ ਆ। ਰਲ ਕੇ ਜੇ ਵੇਖਣਾ ਫਿਰ ਰਲ ਕੇ! ਬਹਿ ਕੇ ਟੀ-ਵੀ ਵੀ ਦੇਖ ਲੈਂਦੇ ਆ ਸਾਰਾ ਕੁੱਛ ਇਦਾ ਕਰਦੇ ਆ।
ਹਾਂਜੀ।
ਹਾਂਜੀ ਹਾਂਜੀ ਜਿੱਦਾਂ ਆ ਹੁਣ ਛੁੱਟੀਆ ਹੋਈਆਂ। ਸਾਰੇ ਰਲੇ ਆ ਫੇਰ ਬੈਟ-ਬਾਲ ਕਿਤੇ ਖੇਡਣ ਚੱਲ ਜਾਣਗੇ। ਇੱਦਾ ਬਹੁਤ! ਕਰਦੇ ਹੈਗੇ ਸਾਰੇ ਜਣੇ ਹਾਂਜੀ, ਹਾਂਜੀ, ਹਾਂਜੀ ਦੀਦੀ।
ਆਪਾਂ ਤੇ ਹੁਣ ਪਿੱਛੇ ਜ ਗਏ ਸੀ। ਸਾਰੇ ਜਾਣੇ ਗਏ ਸੀ। ਆਪਾਂ ਉੱਥੇ ਅੰਮ੍ਰਿਤਸਰ। ਘੁੰਮਣ ਗਏ ਸੀ ਸਾਰੇ ਜਾਣੇ। ਆਪਾਂ ਵੱਡੀ ਟੈਂਪੂ ਟਰੈਵਲ ਕਰਵਾਈ ਸੀ। ਆਪਾਂ ਹੋ ਗਏ ਸੀ ਪੱਚੀ ਛੱਬੀ ਜਣੇ। ਸਾਰੀਆਂ ਜਾਣੇ ਇਕੱਠੇ ਗਏ ਸੀ। ਹਾਂਜੀ ਫਿਰ ਸਾਰਿਆਂ ਦੇ ਨਾਲ ਮੱਥਾ ਟੇਕਿਆ। ਇੱਕ ਵਾਰੀ! ਫਿਰ ਸਾਰੀ ਜਣਿਆਂ ਨੇ! ਇੱਕ ਵਾਰੀ ਇੱਕੋ ਹੋਟਲ ਤੇ ਬਹਿ ਕੇ ਰੋਟੀ ਖਾਧੀ।
ਅੱਛਾ! ਅੱਛਾ! ਚਲੋ ਵਧੀਆ! ਵਧੀਆ ਵੀ ਚੰਗਾ ਲਗਾ। ਸਾਰਿਆਂ ਨੇ ਰਲ ਕੇ ਰੋਟੀ ਪਾਣੀ ਖਾਧੀ। ਸਭ ਕੁਛ ਕੀਤਾ। ਬੜਾ ਵਧੀਆ ਇਦਾ ਮਜ਼ਾ ਆਉਂਦਾ ਸੀ। ਸਾਰੇ ਜਾਣੇ ਰਲ ਕੇ ਤਾਂ ਇਕੱਲੇ ਕੱਲੇ ਨੂੰ ਤੇ ਮਜ਼ਾ ਹੀ ਕੁਝ ਨੀ ਆਉਂਦਾ ਹੈਗਾ।
ਹਾਂਜੀ ਨਾਲੇ ਸਾਰਾ। ਸਾਰੇ ਜਣੇ ਇਕੱਠੇ ਟ੍ਰੈਵਲ ਕਰਦੇ ਪਏ ਸੀਗੇ, ਨਾ ਇੱਕੋ ਬੱਸ ਚ ਨਾਲੇ।
ਠੀਕ ਹੈ ਠੀਕ ਹੈ ਕਿੱਥੋਂ ਆਏ ਸੀ ਇੱਕੋ ਬੱਸ ਚ ਗਏ ਸੀ।
ਆਪਾਂ ਮਤਲਬ ਇੱਥੋਂ ਆਪਾਂ ਪਿੰਡੋਂ ਗਏ ਅੰਮ੍ਰਿਤਸਰ।
ਅੱਛਾ ਜੀ ਅੰਮ੍ਰਿਤਸਰ ਗਏ ਠੀਕ ਹੈ ਫਿਰ। ਫ ਰਾਹ ਚ ਰ ਰੋਕ ਕੇ ਰੋਟੀ ਖਾਧੀ।
ਨਹੀਂ ਪਹਿਲਾਂ ਆਪਾਂ ਉੱਥੇ ਮਤਲਬ ਮੱਥਾ ਟੇਕ ਕੇ ਆ ਕੇ ਨਾ ਫਿਰ ਆਪਾਂ ਆਉਂਦੇ। ਹੋਟਲ ਤੇ ਰੋਟੀ ਖਾਧੀ ਸੀ।
ਅੱਛਾ ਜੀ! ਅੱਛਾ ਜੀ! ਅੱਛਾ ਜੀ! ਅੱਛਾ!
ਹਾਂਜੀ
ਵਧੀਆ ਵਧੀਆ ਅ
ਚਲੋ ਜੀ ਠੀਕ ਹੈ ਧੰਨਵਾਦ
ਹਾਂਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ